ਹੈਲੋ,
ਹੈਲੋ,
ਸਸ ਰੀ ਕਾਲ ਭੈਨ ਜੀ।
ਹਾਂਜੀ ਸਸ ਰੀ ਕਾਲ ਦੀਦੀ ਜੀ ਕੀ ਹਾਲ ਐ।
ਵਦੀਆ-ਵਦੀਆ ਭੈਨ ਜੀ ਤੁਸੀਂ ਸੁਨਾਓ ਮੈਂ ਫੋਨ ਕੀਤਾ ਸੀ ਹੁਨੇ ਤੁਸੀਂ ਚੱਕ ਕਿਆ ਈ ਨੀ ਬੜੇ ਬਿਜ਼ੀ ਰੈਂਦੇ ਓ ਅੱਜ-ਕੱਲ੍ਹ ਤੁਸੀਂ
ਓ ਭੈਨ ਜੀ ਤਾਨੂੰ ਦੱਸਾਂ। ਬੱਚੇ ਕੈਂਦੇ ਸੀ ਸਬਜ਼ੀ ਬਨਾ ਰਈ ਸੀ, ਕਰੇਲੇ ਬਨਾਵੋ ਮੰਮਾ ਕਰੇਲੇ ਬਨਾਵੋ। ਓ ਬਸ ਓਹੀ ਸਾਰਾ ਸ ਦਿਨ ਈ ਨਿਕਲ ਗੇਆ ਪੈਲੇ ਛਿਲੋ ਤਲੋ ਕੈਂਦੇ ਭਰ ਕੇ ਬਨਾਓ, ਭਰ ਕੇ ਖਾਨੇ ਨੇ।
ਐ ਤਾਂ ਹੈ ਈ ਭੈਨ ਜੀ ਤੁਆਡੇ ਬੱਚੇ ਕਰੇਲੇ ਖਾ ਲੈਂਦੇ ਨੇ। ਲੈ ਦੱਸ ਸਾਡੇ ਤਾਂ ਖਾਂਦੇ ਈ ਕੋਈ ਨੀ। ਕੈਂਦੇ ਨੇ ਕੋੜੇ ਹੁੰਦੇ ਨੇ। ਤੇ ਹੋਰ ਸਾਡੇ ਤਾਂ ਮੂੰਹ ਬਨਾਂਦੇ ਜੇ ਤੁਸੀਂ ਤਾਂ ਸਗੋਂ ਬੜੀ ਵਦੀਆ ਆਦਤ ਪਾਈ। ਕੀ ਏਨਾਂ ਨੂੰ ਹਰੀ ਸਬਜ਼ੀਆਂ ਦੀ ਹੋਰ
ਖੁਸ਼ ਹੋ ਕੇ ਖਾਂਦੇ ਨੇ, ਸਪੈਸ਼ਲੀ ਓ ਕੈਂਦੇ ਨੇ ਭਰ ਕੇ ਬਨਾਓ ਮੰਮਾ ਖਾਨੇ ਤਾਂ ਮੈਂ ਓਹੀ ਅੱਜ ਲੱਗੀ ਦੀ ਸੀ।
ਨਈਂ ਐ ਤਾਂ ਸਬ ਕੋ ਐ ਤਾਂ ਹੈ ਈ ਭੈਨ ਜੀ ਤਾਂਈ ਮੈਂ ਕਿਆ ਚੱਲ ਚੱਲ ਥੋੜੀ ਦੇਰ ਬਾਦ ਤੇ ਰੁਕ ਕੇ ਫੋਨ ਕਰਨੀ ਆ ਬਿਜ਼ੀ ਹੋਨਗੇ ਨਾਲੇ ਬੱਚੇ ਛੋਟੇ ਨੇ ਨਾ ਤੁਆਡੇ। ਨਈਂ ਭੈਨ ਜੀ ਐ ਤੁਸ ਤੁਸੀਂ ਬੜੀ ਵਦੀਆ ਆਦਤ ਪਾਈ ਐ ਆਪਨੀ ਹਰੀ ਸਬਜ਼ੀਆਂ ਖਵਾਨ ਦੀ ਸਾਡੇ ਤਾਂ ਮੁੜ ਦੇ ਈ ਨਈਂ ਜਦੋਂ ਪੈਸੇ ਫੜੋ ਤੇ ਬਾਰ ਪੈਸੇ ਫੜੋ ਬਾਰ ਗੰਦੀ ਆਦਤਾਂ ਨੇ ਐ। ਤਾਂ ਬਾਰ ਦਾ ਗੰਦ ਮੰੰਦ ਖਾਨਾ ਨਾ ਆਪਨਾ ਘਰ ਦਾ ਵਦੀਆ ਖਾਨ ਤੇ ਸਈ ਰੈਂਦੀ ਬੱਚੇ ਦੀ ਸੇਤ ਵੀ।
ਨਈਂ ਮੈਂ ਨੀ ਬਾਰ ਦਾ ਖਾਨ ਦੇਂਦੀ ਬੱਚੇਆਂ
ਫਾਸਟ ਫੂਡ ਆਪਨਾ ਖਾਓ, ਰੋਟੀ ਸਬਜ਼ੀ ਜੋ ਬਨਾਈਏ ਖਾ ਲੈਂਦੇ ਬੱਚੇ। ਤੰਗ ਨੀ ਕਰਦੇ, ਸੈਂਡਵਿਚ ਵਗੈਰਾ ਘਰ ਬਨਾ ਦੇਈ ਦੇ ਨੇ ਜਾਂ ਢੋਕਲਾ ਬਨਾ ਦੇਈ ਦਾ। ਜਾਂ ਕਦੀ ਓ ਬੱਚੇ ਪੋਹਾ ਖਾ ਲੈਂਦੇ ਨੇ ਬਨਾ ਦੇਈਦਾ। ਘਰ ਈ ਬਨਾ ਕੇ ਦੇਈਦੈ ਕਦੇ ਬਾਰ ਦੀ ਨੀ ਕੋਈ ਚੀਜ਼ ਖਾਨੀ।
ਤੇ ਹੋਰ ਸਗੋਂ ਤੁਆਡੇ ਬੱਚੇ ਤਾਂ ਸਿਆਨੇ ਨੇ ਫੇਰ ਸਾਡੇ ਤਾਂ ਐਨੇ ਨਾਲੇ ਛੁ ਟੀਆਂ ਚ ਤੰਗ ਕਰਦੇ ਨੇ ਨਾ ਕੁਛ ਏਨਾਂ ਨੇ ਖਾਨਾ ਨਾ ਪੀਨਾ ਬਾਰ ਤਾਂ ਗੰਦ ਮੰੰਦ ਖਾਈ ਜਾਣਗੇ, ਫੇਰ ਪਤਾ ਬਿਮਾਰ ਹੋ ਜਾਂਦੇ ਨੇ, ਗਰਮੀ ਬੜੀ ਹੋਈਦੀ ਹੈ ਕੀ ਕਰੀਏ। ਪਾਣੀ ਐ ਨੀ ਪੀਂਦ ਪਾਣੀ ਪੀਣ, ਜਿਨ੍ਹਾਂ ਹੋ ਸਕੇ। ਗਰਮੀਆਂ 'ਚ ਤਾਂ ਪਾਣੀ ਨਾਲੇ ਬੜਾ ਫਾਇਦੇਮੰਦ ਏ, ਹੋਰ।
ਪਾਣੀ ਪੀਂਦੇ ਨਾ ਬੱਚੇ, ਬਸ ਕੋਲਡ ਡਰਿੰਕ ਦੇ ਦੋ, ਕੋਲਡ ਡਰਿੰਕ ਬੜੇ ਸ਼ੌਕੀਨ ਆ ਹੈਗੇ ਜ।
ਕੋਲਡ ਡਰਿੰਕ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਆਪਣਾ ਕਿੰਨਾ ਮਿੱਠਾ ਹੁੰਦਾ ਤੇ ਖਰਾਬ ਵੀ ਬੜੀ ਕਰਦੀ ਹੈ ਬੱਚਿਆਂ ਨੂੰ, ਹੁਣ ਕੀ ਸਮਝਾਈਏ ਇਹਨਾਂ ਨੂੰ, ਮੁੜਦੇ ਨੀ।
ਘਰ ਹੀ, ਸ਼ਰਬਤ ਬਣਾਇਏ ਦਾ ਉਹਦਾ ਗੁਲਾਬ ਦਾ, ਉਹ ਬਣਾਇਏ ਦਾ, ਇੱਕ ਜੀਰੇ ਤੇ ਉਹਦਾ ਸੌਫ ਦਾ ਬਣਾ ਕੇ ਰੱਖ ਖਿਆ ਦਾ ਬੱਚੇ ਮੰਗਦੇ ਨੇ, ਉਹੀ ਦੇ ਦਿੰਦੇ ਆਾਂ।
ਅੱਛਾ- ਅੱਛਾ। ਲੈ ਭੈਣ ਜੀ, ਤੁਸੀਂ ਤਾਂ ਚੀਜ਼ਾਂ ਹੀ ਬੜੀ ਵਧੀਆ- ਵਧੀਆ ਬਣਾਂਦੇਓ, ਇੱਕ ਅੱਧੀ ਰੈਸਪੀ ਵੀ ਮੈਨੂੰ ਵੀ ਦੱਸੋ ਸਗੋਂ, ਮੈਂ ਆਉਣਾ ਸੀ ਤੁਹਾਡੇ ਘਰ ਤੇ ਚੱਕਰ ਜਿਹਾ ਨਹੀਂ ਲੱਗਿਆ, ਗਰਮੀ-ਗਰਮੀ ਬੜੀ ਹੋ ਦੀ ਏ।
ਹਾਂਜੀ -ਹਾਂਜੀ, ਗਰਮੀ ਬਹੁਤ ਹੋਏ ਦੀ। ਬਸ ਸਾਰਾ ਦਿਨ ਇਵੇਂ ਹੀ ਨਿਕਲ ਜਾਂਦਾ, ਤੁਸੀਂ ਆ ਜਾਣਾ ਸੀ ਕੋਈ ਗੱਲ ਨੀ ਮੈਨੂੰ ਫੋ ਕਰਕੇ, ਨੀ ਐ ਫੋਨ ਨੀ ਤੇ ਕੋਈ ਗੱਲ ਨੀ ਉਦਾਂ ਹੀ ਆ ਜਾਂਦੇ ਭਾਵੇਂ, ਫੇਰ ਕੀ ਗੱਲ ਮੈਂ ਕਿੱਥੇ ਜਾਣਾ ਮੈਂ ਕੱਰ ਹੀ ਹੁੰਦੀ।
ਨਹੀਂ- ਨਹੀਂ ਭੈਣ ਜ ਉਹ ਤਾਂ ਹੈ ਹੀ, ਤੁਸੀਂ ਘਰ ਹੀ ਹੁੰਦੇ ਹੋ ਨਾਲੇ ਆਪਣਾ ਨਾ ਪਤਾ ਕੀ, ਕਈ ਵਾਰੀ ਬੰਦਾ ਬਿਜੀ ਜਿਹਾ ਵੀ ਹੁੰਦਾ। ਘਰ ਕੋਈ ਕੰਮ ਕਾਜ ਕਰਦਾ ਹੁੰਦਾ ਤੇ ਮੈਂ ਤਾਂ ਅ ਕੇ ਡਿਸਟਰਬ ਕਰਤਾ, ਚੰਗਾ ਜਿਹਾ ਨਹੀਂ
ਨਹੀਂ ਨਹੀਂ ਐ ਇੱਦਾਂ ਦੀ ਗੱਲ ਨੀ ਹੈਗੀ ਦੇਖੋ ਭੈਣ ਜ, ਤੁਸੀਂ ਘਰ ਵਾਲੀ ਗੱਲ ਏ, ਆਪਣਿਆਂ ਤੋਂ ਵੀ ਕੀ ਉਹ ਕਰਨਾ। ਹੋਏ ਨਾ ਚਲੋ, ਬਗਾਨੇ ਹੋ ਤੁਸੀਂ ਫਿਰ ਤਾਂ ਮੈਂ ਕਵਾ, ਤੁਸੀਂ ਆਪਣੇ ਹੋ, ਆਪਣੇਿਆ ਨੂੰ ਥੋੜ੍ਹਾ ਨਾ ਏਦਾਂ ਮਨਾ ਕੀਤਾ ਜਾਂਦਾ ਵੇ। ਆਪਣੇ ਤਾਂ ਸਗੋਂ ਕਹੀਦਾ ਵੀ ਆਓ ਘਰ, ਸਗੋਂ ਬੱਚੇ ਤਾਂ ਬੜੇ ਖੁਸ਼ ਹੁੰਦੇ ਨੇ ਤੁਸੀਂ ਆਂਦੇ ਹੋ ਨਾਲ, ਬੱਚੇ ਵੀ ਤੁਹਾਡੇ ਆ ਬੱਚੇ ਬੜੇ ਖੁਸ਼ ਹੁੰਦੇ ਨੇ। ਮੈਨੂੰ ਪੁੱਛਦੇ ਰਹਿੰਦੇ ਨੇ, ਮੰਮਾ ਆਏ ਨੀ ਆਏ ਨੀ, ਆਂਟੀ ਆਏ ਨੀ। ਮੈਂ ਕਿਹਾ ਕੋਈ ਨੀ, ਤਾਂ ਹੀ ਮੈਂ ਤੁਹਾਨੂੰ ਫੋਨ ਕਰਨਾ ਹੀ ਸੀਗਾ।
ਹਾਂਜੀ ਹਾਂਜੀ, ਬੱਚੇ ਹਾਂਣ ਦੇ ਨੇ ਨਾ ਆਪਣਾ, ਆਪਸ ਵਿੱਚ ਖੇਡਦੇ ਰਹਿੰਦੇ ਨੇ ਫਿਰ।
ਹਾਂਜੀ ਉਹੀ ਨਾ, ਤਾਂ ਹੀ ਯਾਦ ਕਰਦੇ ਰਹਿੰਦੇ ਨੇ। ਤੇ ਮੈਂ ਕਿਹਾ ਕੋਈ ਨੀ ਆਉਣਗੇ ਕੰਮ, ਨਾਲੇ ਮੈਂ ਤੁਹਾਨੂੰ ਮੈਂ ਵੀ ਕਰਨਾ ਸੀਗਾ ਫੋਨ। ਤੁਸੀ ਉਹ ਮੇਰਾ ਸੂਟ ਸੀਤਾ ਸੀਗਾ, ਜਿਹੜਾ ਮੈਂ ਤੁਹਾਨੂੰ ਦਿ ਸੀਗਾ ਅਨਾਰਕਲੀ, ਹੋ ਗਿਆ ਕੰਪਲੀਟ ਕੇ ਅਜੇ ਨਹੀ ਹੋਇਆ? ਤੁਸੀਂ ਕਹਿ ਰਹੇ ਸੀ ਨਾ ਮੈਂ ਦੋ ਦਿਨ ਤੱਕ ਕਰਦਾਂਗੀ।
ਨਹੀਂ ਭੈਣ ਜੀ, ਉਹ ਤਾਂ ਹੋ ਗਿਆ ਸਗੋਂ ਤਾਂ ਹੀ ਮੈਂ ਸੋਚ ਰਹੀ ਸੀ, ਚੱਕਰ ਲਾਵਾਂ ਤੁਹਾਡੇ ਕੋਲ ਆਵਾਂ। ਤੇ ਆਪਣਾ ਬੜਾ ਵਧੀਆ ਕਸਟਮਇਜ਼ਨ ਕੀਤੀ ਨਾਲੇ, ਜਿਵੇਂ ਤੁਸੀਂ ਕਿਹਾ ਸੀ ਨਾ ਥੋੜ੍ਹਾ ਉਸ ਤੋਂ ਹਟ ਕੇ ਬਣਾ ਦਿੱਤਾ ਮੈਂ ਆਪਣੇ ਹਿਸਾਬ ਨਾਲ, ਅੱਜ ਕੱਲ੍ਹ ਨਵਾਂ ਟਰੈਂਡ ਚਲਿਆ ਨਾ
ਚਲੋ ਕੋਈ ਨੀ, ਮੈਨੂੰ ਪਤਾ ਹੈ ਤੁਸੀਂ ਵਧੀਆ ਹੀ ਚੀਜ਼ ਬਣਾਈ ਹੋ ਨੀ, ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਐਸੀ ਕੋਈ ਗੱਲ ਨੀ।
ਇਹ ਤਾਂ ਹੈ ਹੀ, ਵੇਖੋ ਹੁਣ ਤੁਸੀਂ ਇਧਰੋਂ ਹੀ ਬਣਵਾਈ ਦੀ ਹੈ ਸਾਰੀ ਚੀਜ਼ਾਂ ਆਪਣੀਆਂ ਨਾਲੇ ਕਿੰਨਾ ਟਾਈਮ ਹੋ ਗਿਆ, ਤੁਸੀਂ ਤਾਂ ਸਾਡੇ ਪੁਰਾਣੇ ਕਲਾਇੰਟ ਹੋ। ਤਾਂ ਕਰਕੇ ਆਪਣਾ, ਵੇਖ ਕੇ ਹੀ ਬਣਾਏ ਦੀ, ਨਾਲੇ ਜੋ ਅੱਜ ਕੱਲ੍ਹ ਟਰੈਂਡ ਚੱਲੇ ਨਾ, ਫਿਰ ਟਰੈਂਡ ਦੇ ਹਿਸਾਬ ਨਾਲ ਹੀ ਚੱਲੇ ਦਾ ਹੁੰਦਾ। ਹੁਣ ਕੋਈ ਨਵਾਂ ਅੱਜ ਕੱਲ੍ਹ, ਫ਼ਾਰਸੀ ਸਲਵਾਰਾਂ ਚਲੀਆਂ ਨੇ। ਤੇ ਉ ਸਾਨੂੰ ਬਨਾਨੀ ਕਿੱਥੇ ਆਂਦੀ ਸੀ ਜੇ। ਪੈਲੇ ਸਿੱਖੀ ਅਸੀਂ ਹੋਰ ਬਣਾਨੀ, ਜਿੰਨਾ ਆਪਨਾ ਟਾਈਮ ਟੂ ਟਾਈਮ ਅਪਡੇਟ ਰ ਅ ਰਔ ਨਾ ਤੇ ਹੋਰ ਆਪਨਾ ਟਾਈਮ ਜਿਵੇਂ ਫੋਨ ਨੀ ਅਪਡੇਟ ਹੂਂਦੇ, ਅੱਜ ਕੱਲ ਆਪਣੇ ਆਪ ਨੂੰ ਵੀ ਅਪਡੇਟ ਕਰਨਾ ਪੈਂਦਾ ਭੈਣ ਜੀ। ਤੇ ਹੋਰ ਅੱਜ ਕੱਲ੍ਹ ਟੈਮ ਏਨਾ ੳ ਹੋ ਗਿਆ ਨਾ, ਮੋਡਰਨ ਜ਼ਮਾਨਾ ਹੋ ਗਿਆ।
ਸਈ ਗੱਲ ਏ ਸਾਰੇ ਟਾਈਮ ਤਾਂ ਇਨਾ ਨੀ ਹੁੰਦਾ ਸੀ ਪਰ ਹੁਣ ਕ ਉਦੇ ਨਾਲ ਚੱਲਣਾ ਵੀ ਪੈਂਦੈ, ਤੁਹਾਡੀ ਗੱਲ ਸਈ ਏ ਫੇਰ ਆਪਣੇ ਆਪ ਨੂੰ ਲ ਜੋ ਜ਼ਿਆਦਾ ਪਿੱਛੇ ਨਹੀਂ ਚਲੇ ਗ
ਤੇ ਹੋਰ ਜੋ ਅੱਜ ਕੱਲ ਟਰੈਂਡ ਜੇ ਬੰਦਿਆਂ ਨੇ ਕਿ ਬੱਚੇ-ਬੱਚੇ ਈ ਹੋ ਗਏ ਕੁੜੀਆਂ
ਆਹ ਬੱਚੇ ਅੱਜ ਕੱਲ੍ਹ ਬੜਾ ਕਰਦੇ ਨੇ, ਬੱਚਿਆਂ ਨੂੰ ਤੇ ਸਾਡੀ ਬੇਟੀ ਉਨੂੰ ਉਨੂੰ ਇਨਾ ਸ਼ੌਕੇ ਏ ਉ ਵੀ ਕੈਂਦੀ ਸੀ, ਨਈ ਮੇਰੀ ਬੇਟੀ ਵੀ ਆ ਰਈ ਮੰਮਾ ਮੈਨੂੰ ਵੀ ਫਾਰਸੀ ਸਲਵਾਰ ਸਵਾ ਕੇ ਦੋ, ਮੈਂ ਕਿਹਾ ਤੇ ਤੂੰ ਟਿੱਡੀ ਜੀ ਹੈ ਹੈਗੀ ਨਿੱਕੀ ਜੀ।
ਵੇਖੋ ਸਗੋਂ ਕੁੜੀਆਂ ਨਾ ਟਰੈਂਡ ਜੇ ਵੇਖਦੀਆਂ ਨੇ ਫੋਨਾਂ ਤੇ ਫੇਰ ਉਈੳ ਫੋਟੋਆਂ ਲਿਆਂਂਦੀਆਂ ਸਾਡੇ ਕੋਲ ਤੇ ਨਾਲੇ ਪੈਰਾਂ ਚ ਆਏਗੀ, ਕੋਈ ਨੀ ਅਸੀਂ ਨਾ ਆਪਣੇ ਹਿਸਾਬ ਨਾਲ ਸੀਦਾਂਗੇ ਤੁਸੀਂ ਚਾਹੇ ਸਵਾਣੀਏ ਤੇ ਦੱਸੋ ਕੱਪੜਾ ਵੀ ਥੋੜਾ ਈ ਲੱਗੇਗਾ ਮੈਂ ਵੇਖਨੀ ਆਂ ਫੈਬਰਿਕ ਥੋੜਾ ਬ ਚੇਆ ਹੋਏ ਨਾ ਕਿਸੇ ਦੀ ਡਰੈੱਸ ਦਾ, ਉਦੇ ਚੋਂ ਕੱਢ ਦਿੰਨੀ ਹਾਂ।
ਤੁਸੀਂ ਉ ਜੇੜਾ ਮੇਰਾ ਬਣਾਇਆ ਉਦੇ ਚੋਂ ਬਚਿਆ ਨੀ ਹੈਗਾ, ੳਦਾਂ ਈ ਬਣਾ ਦੋ ਸੇਮ ਸਗੋ ਵਧੀਆ ਹੋਜੇਗਾ।
ਉਈਓ ਕੈ ਰਈ ਆਂ ਮੈਂ ਵੇਖਣੀ ਹਾਂ ਉਦੇ ਚ ਥੋੜਾ ਬੋਤਾ ਬੱਚਿਆ ਹੋਏ ਤੇ ਉਦਾ ਈ ਬਨਾ ਦਿੰਨੀ ਹਾਂ।
ਹਾਂ ਉਈ ਬਣਾ ਦੋ ਫੇਰ
ਤੇ ਹੋਰ ਬੱਚਿਆਂ ਨੇ ਹੋਰ ਖੋਸ਼ ਹੋ ਜਾਣਾ ਆਪਣਾ ਤੇ ਹੋਰ ਸਹੀ ਗੱਲ ਏ, ਨਾਲੇ ਨਿੱਕੀ ਜਿਹੀ ਹੈ ਨੀ ਆਪਣਾ ਡੋਲ ਲੱਗੇਗੀ ਪੂਰੀ।
ਹਾਂ ਸਈ ਗੱਲ ਐ, ਬੜਾ ਸ਼ੌਂਕ ਹੈਗਾ ਜੇ ਬੜਾ ਜਾਦਾ ਚੁਨੀ ਨੀਕਿ ਜਿ ਮੇਰੀ ਚੁੰਨੀਆਂ ਲੈ ਕੇ ਉਨੂੰ ਐ ਲਪੇਟ ਕੇ ਘੁੰਮਦੀ ਰਏਗੀ ਕਵਾਂਗੀ ਬੱਸ ਕਰ ਨਹੀਂ ਲੈਣੀ ਵੱਡੇ ਹੋ ਤੁਸੀਂ ਹਜੇ ਕਲੀ ਖੇਲਦੀ ਨਾ, ਰਲ ਕੇ ਕਦੀ ਮੇਰਾ ਮੇਕਅੱਪ ਦਾ ਸਮਾਨ ਲੈ ਕੇ ਬੈ ਜਾਂਦੀ ਏ।
ਦੱਸ, ਬੱਚੇ ਹੋਨ ਨਾ ਘਾਰ ਚ ਤੇ ਰੌਣਕ ਜਿ ਲੱਗੀ ਰੈਂਦੀ ਏ
ਹਾਂ ਸਹੀ ਗੱਲ ਏ, ਰੌਨਕ ਤਾਂ ਲੱਗੀ ਰੈਂਦੀ ਸ਼ਾਮਤ ਆਈ ਰੈਂਦੀ ਸਾਡੀ ਤਾਂ ਸਾਰਾ ਦਿਨ ਇਨਾਂ ਦੇ ਨਾਲ ਖੱਪ -ਖੱਪ ਲੱਗੀ ਰੈਂਦੀ ਏ ਬੜਾ ਲੜਾਈ ਵੀ ਬੜੀ ਹੁੰਦੀ ਆ ਆਪਸ ਚ ਭੈਣ ਭਰਾਵਾਂ ਦੀ ਬਹੁਤ ਲੜਦੇ ਨੇ
ਐ ਤਾਂ ਹੈ ਈ ਭੈਣ ਜੀ ਹੁਨ ਬੱਚਿਆਂ ਨੇ ਸ਼ਰਾਰਤਾਂ ਘਰ ਈ ਕਰਨੀਆਂ ਨੇ ਆਪਨਾ ਭੈਨ ਭਰਾਵਾਂ ਨੇ ਜੋ ਦੁੱਖ ਕੀ ਕਰਨਾ ਲੜ -ਲੜ ਕੇ ਮਾਵਾਂ ਨੂੰ ਪਰੇਸ਼ਾਨ ਕਰਨਾ ਛੁਟੀਆਂ 'ਚ ਐ ਹੋਏ ਨਾ ਕਿ ਚੱਲ ਏਕ ਬੱਚਾ ਸਕੂਲ ਗਿਆ ਤੇ ਦੂਜਾ ਛੋਟੈ ਉਨੂੰ ਫੇਰ ਵੀ ਸਾਂਭਿਆ ਜਾਂਦੈ, ਜਦੋਂ ਇਨਾਂ ਦੀ ਹੋਜੇ ਛੁੱਟੀਆਂ ਤੇ ਫੇਰ ਤਾਂ ਬਸ ਔਖਾ ਈ ਏ, ਸਮਝੋ ਰੂਟੀਨ ਰਟਾਨ ਵੀ ਸਾਰਾ ਕੁਛ ਖ਼ਰਾਬ ਐ ਆਪਣਾ
ਨਈ- ਨਈ ਬੋਤ ਮੁਸ਼ਕਿਲ ਹੈਗਾ ਜਿਸ ਚੀ ਤੁਸੀਂ ਸਈ ਕੈ ਰਹੇ ੳ। ਸਗੋਂ ਵੈਸੇ ਸਕੂਲ ਜਾਂਦੇ ਨਾ ਸਗੋ ਸਾਡਾ ਰੂਟੀਨ ਬਣਿਆ ਰੈਦੈ ਆ ਹੁਣ ਨੀ ਜਾ ਰਹੇ ਤੇ ਸਾਡਾ ਸਾਰਾ ਕੁਛ ਗੜਬੜ ਐ ਮੇਰੇ ਟਾਈਮ ਹੀ ਨੀ ਮਿਲ ਰਿਹਾ ਕੋਈ ਆਪਣਾ, ਮਤਲਬ ਸੈਪਰੇਟ ਕੁਛ ਮ ਕਰਨਾ ਮੈਂ ਟਾਈਮ ਬਿਲਕੁਲ ਨੀ ਮਿਲ ਰਿਹਾ। ਕਦੀ ਕੁਛ ਬਸ ਇਹਨਾਂ ਨਾਲ ਹੀ ਸਾਰਾ ਦਿਨ ਕਦੀ ਇਹਨਾਂ ਦਾ ਪ੍ਰੋਜੈਕਟ ਕੰਪਲੀਟ ਕਰਾ ਦੇ। ਵੱਡੇ ਹੈਗੇ ਨੇ ਉਹ ਤਾਂ ਕਰਦੇ ਜਦੋ ਛੋਟਿਆਂ ਦਾ ਤਾਂ ਕਰਨਾ ਮ ਵੱਡਾ ਮੁੰਡਾ ਉਹਨੂੰ ਵੀ ਮੈਂ ਕਹੀ ਜਾਂਨੀ ਆ ਪ੍ਰੋਜੈਕਟ ਕੰਪਲੀਟ ਕਰ ਲੋ, ਨਾ ਜੀ, ਉਹ ਵੀ ਬੈਠਾ ਦਾ ਏ। ਹੁਣ ਵੀ ਵੇਲਾ ਬੈਠਾ ਕੋਲ ਮੰਮਾ ਦੇ ਪਹਿਲੇ ਐ ਨੀ ਆਪਣਾ ਕੰਮ ਕੰਪਲੀਟ ਕਰ ਲੈ, ਕਹਿ-ਕਹਿ ਕੇ ਮਿੰਨਤਾਂ ਕਰਾਣੀਆਂ ਪੈਂਦੀਆਂ ਉਹਦੀਆ।
ਇਹੀਓ ਗੱਲਾਂ ਨੇ ਨਾ ਬੱਚਿਆਂ ਦੀ ਪਤਾ ਛੁੱਟੀਆਂ ਪੈ ਜਾਣ ਇੱਕ ਵਾਰੀ ਤੇ ਇਹਨਾਂ ਦਾ ਆਪਣਾ ਪੜ੍ਹਨ ਦਾ ਰੂਟੀਨ ਹੀ ਖ਼ਰਾਬ ਜਿਹਾ ਹੋ ਜਾਂਦਾ ਨਾ ਇਹ ਪੜ੍ਹਦੇ ਨੇ ਫਿਰ ਤੇ ਹੋਰ।
ਸਟਾਰਟਿੰਗ ਦੇ ਦੋ-ਤਿੰਨ ਦੇ ਪੜ੍ਹਾਈ ਹੋਈ ਹੈ ਤਿੰਨ-ਚਾਰ ਦਿਨ ਉਸ ਤੋਂ ਬਾਅਦ ਤਾਂ ਹੱਥ ਨਹੀਂ ਲਾਇਆ ਸੀ ਕਿਤਾਬਾਂ ਨੂੰ। ਬਸ ਉਹ ਪਹੀਆਂ ਦੀਆਂ ਟੇਬਲ ਤੇ ਉਹ ਮੈਂ ਰੋਜ਼ ਚੱਕ ਕੇ ਇੱਧਰ ਰੱਖਦੀ ਆ ਰੋਜ਼ ਚੱਕ ਕੇ ਇੱਧਰ ਰੱਖ ਦਿੰਨੀ ਆ। ਪਤਾ ਉਹਨੂੰ ਹੱਥ ਨੀ ਅਸੀਂ ਲਗਾਣਾ।
ਦਸ, ਫਿਰ ਪਤਾ ਕਿ ਹੁਣ ਬੱਚਿਆਂ ਦਾ ਸਾਰਾ ਧਿਆਨ ਚਲਾ ਜਾਂਦਾ ਸ਼ਰਾਰ ਛੁੱਟੀਆਂ 'ਚ ਨਾ ਨਾਲੇ ਪ੍ਰੋਜੈਕਟ ਇਨੇੇ-ਇਨੇ ਕਹਿੰਦੇ ਨੇ ਮਾਵਾਂ ਨੇ ਬਣਾਣੇ ਨੇ ਉਹ ਬੱਚਿਆਂ ਨੇ ਕਿੱਥੇ ਕਰਨਾ ਹੁਣ ਕੁਛ।
ਹਾਂ ਸਹੀ ਕਹਿ ਰਹੇ ਹੋ ਤੁਸੀਂ, ਏਦਾਂ ਈ ਕਰਦੇ ਨੇ।
ਕਿੱਥੇ ਪੜ੍ਹਦੇ ਨੇ ਬੱਚੇ ਛੁੱਟੀਆਂ ਹੋਣ ਤੇ ਹੋਰ ਇਹਨਾਂ ਨੇ ਸ਼ਰਾਰਤਾਂ ਹੀ ਕਰਨੀਆਂ ਫਿਰ ਛੁੱਟੀਆਂ ਹੋਣ ਆਪਣਾ ਤੇ।
ਹਾਂਜੀ-ਹਾਂਜੀ ਕੋਈ ਨੀ ਤੁਸੀਂ ਲਾ ਲੈਣਾ ਚੱਕਰ। ਤੇ ਮੈਂ ਇੱਕ-ਦੋ ਸੂਟ ਹੋਰ ਵੀ ਲਿਆ ਕੇ ਰੱਖੇ ਦੇ ਆ। ਅਨਸਟਿਚ ਮੈਂ ਮੰਗਵਾਏ ਸੀਗੇ ਤੇ ਤੁਸੀਂ ਆਣਾ ਤੁਹਾਨੂੰ ਦਿਖਾਵਾਂਗੇ ਮੈਨੂੰ ਦੱਸਣਾ ਵੀ ਮੈਂ ਕਿੱਦਾਂ ਦਾ ਬਣਵਾਵਾਂ ਡਿਜ਼ਾਇਨ ਵਗੈਰਾ, ਫੇਰ ਤੁਸੀਂ ਉਹ ਲੈ ਜਾਣਾ ਤੇ ਜਿਹੜੇ ਮੇਰੇ ਹੋ ਗਏ ਉਹ ਮੈਨੂੰ ਦੇ ਦੇਨਾ। ਨਾਲੇ ਬੇਟੀ ਦਾ ਨਾਪ ਵੀ ਲੈ ਜਾਣਾ, ਆਓਗੇ ਤਾਂ ਸਹੀ ਤੁਸੀਂ ਦੇਖ ਲੈਣਾ ਚੰਗੀ ਤਰ੍ਹਾਂ।
ਹਾਂਜੀ ਭੈਣ ਜੀ, ਐ ਤੇ ਹੈ ਇਹੀ ਉਹ ਪੁੱਛਣ ਵਾਸਤੇ ਪੁੱਛਣ ਵਾਸਤੇ ਫੋਨ ਕੀਤਾ ਸੀ ਨਾਲੇ ਨਾ ਅੱਛਾ ਮੈਂ ਸੁਣਿਆ ਸੀ ਤੁਹਾਡੀ ਨਨਾਨ ਵੀ ਆਈ ਦੀ ਏ ਤਾਂ ਕਰਕੇ ਮੈਂ ਸੋਚਿਆ ਤੁਸੀਂ ਬਿਜ਼ੀ ਜੇ ਹੋਏ ਦਿਓ ਤਾਂ ਚੱਕਰ ਨਹੀਂ ਲੱਗਿਆ ਫਿਰ ਮੇਰਾ।
ਹਾਂਜੀ-ਹਾਂਜੀ। ਹਾਂ ਨਹੀਂ ਮੈਂ ਤਾਂ ਹੀ ਬੀਜੀ ਸੀ ਬਸ ਇੱਧਰੋਂ ਚਲੇ ਗਏ ਦੂਸਰੇ ਕਾਰ ਹੈਗੇ ਆ ਮੇਰੇ। ਤੇ ਮਦਰ ਇਨ ਲੋ ਵਗੈਰਾ ਉੱਧਰ ਹੁੰਦੇ ਨਾ, ਹਾਂ ਉੱਧਰ ਗਏ ਦੇ ਆ। ਹਾਂ ਥੋੜਾ ਅੱਜ ਫ੍ਰੀ ਸੀਗੀ ਮੈਂ। ਫ੍ਰੀ ਕੀ ਬਸ ਬੱਚਿਆਂ ਨਾਲ ਓਦਾਂ ਫੇਰ ਕੋਈ ਨਾ ਕੋਈ ਹੋਰ- ਕੰਮ ਤਿਆਰ ਏ।
ਐ ਤਾਂ ਹੈ ਈ ਭੈਣ ਜੀ ਕੋਈ ਨੀ, ਮੈਂ ਆਵਾਂਗੀ। ਜ਼ਰੂਰ ਹੁਣ ਆਪਣਾ ਕੱਲ੍ਹ ਸ਼ਾਮ ਤੱਕ ਲਾਂਨੀ ਆ ਤੁਹਾਡੇ ਕੋਲ ਚੱਕ ਕਰ ਕੋਈ ਨਹੀਂ ਮੈਂ ਆਵਾਂਗੀ। ਨਾਲੇ ਬੱਚਿਆਂ ਨੂੰ ਵੀ ਲੈ ਆਵਾਂਗੀ ਆਪਣਾ ਖੇਡ ਲੈਣਗੇ ਤੁਹਾਡੇ ਬੱਚਿਆਂ ਨਾਲ ਨਾ।
ਹੂੰ-ਹੂੰ ਠੀਕ ਐ।
ਓਕੇ ਜੀ ਭੈਣ ਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਜੀ।